ਹੈਲੋ, ਸਤਿ ਸ਼੍ਰੀ ਅਕਾਲ ਭਾਜੀ ਹੋ ਠੀਕ ਹੋ।
ਸਤਿ ਸ਼੍ਰ ਅਕਾਲ ਭਾ ਜੀ ਵਧੀਆ ਜੀ ਤੁਸੀਂ ਦੱਸੋ?
ਸਭ ਵਧੀਆ, ਪਾਈ ਹੋਰ ਕੀ ਕਰਦੇ?
ਬਸ ਫਰੀ ਬੈਠਾ ਹੋਇਆ ਸੀ ਮੈਂ ਕਿਹਾ ਭਾਜੀ ਨੂੰ ਯਾਦ ਕਰ ਲਈਏ।
ਅੱਛਾ-ਅੱਛਾ ਹੋਰ ਸੁਣਾਓ ਸਭ ਵਧੀਆ?
ਹਾਂਜੀ-ਹਾਂਜੀ ਵਧੀਆ-ਵਧੀਆ ਤੁਸੀਂ ਦੱਸੋ?
ਕੱਲ ਜਾਣਾ ਹੈ ਖੇਡਣ ਵਗੈਰਾ ਫੇਰ
ਹਾਂ-ਹਾਂ, ਜਾਣਾ ਤੇ ਹੈ।
ਸੰਡੇ ਫਰੀ ਹੁੰਦਾ ਬੰਦਾ-ਬੰਦਾ ਚਲ ਕੁਛ ਖੇਡ ਹੀ ਆਏ ਹਨਾ।
ਹਾਂਜੀ ਹਾਂਜੀ।
ਹੋਰ ਕਿਹੜੀ ਗੇਮ ਖੇਲਦੇ ਹੋ?
ਹਾਂ ਅਸੀਂ ਕ੍ਰਿਕਟ ਹੀ ਖੇਡਦੇ ਹਾਂ।
ਤੇ ਕ ਕਡੀ ਖੇਡਦੇ ਹੋ ਜੀਨਸ ਨਾਲ ਲੈਦਰ ਦੀ ਗੇਦ ਨਾਲ।
ਜੀਨਸ ਨਾਲ ਹੀ।
ਜੀਨਸ ਨਾਲਾਲੀ ਵਧੀਆ। ਟੈਮ ਪਾਸ ਹੋ ਜਾਂਦਾ ਹੋਰ ਕੀ ਕਿਉ ਜੀ। ਅੱਛੀ ਗੇਮ ਹੈਗੀ ਹੈ ਵੈਸੇ ਕ੍ਰਿਕਟ ਵੀ ਖੇਲਣਾ ਚਾਹੀਦਾ।
ਹਾਂਜੀ।
ਸਰੀਰ ਬੈਲੈਂਸ ਵਗੈਰਾ ਸਹੀ ਰੈਂਦਾ ਮੇਨਟੇਨ ਰੈਂਦਾ।
ਹਾਂਜੀ-ਹਾਂਜੀ ਉਹ ਤਾਂ ਹੈ। ਅੱਛਾ ਭਾਜੀ ਮੇਰਾ ਨਾ ਇੱਕ ਬ੍ਰਦਰ ਹੈਗਾ ਆ, ਮਤਲਬ ਸਾਡੇ ਰਿਲੇਟਿਵ ਵਿੱਚ। ਤੇ ਅੱਜ ਉਹਨੂੰ ਨਾ ਅਸੀਂ ਕ੍ਰਿਕਟ ਲਾਈਨ ਵਿੱਚ ਪਾਉਣਾ ਆ, ਤੇ ਮਤਲਬ ਕਿ ਕੋਈ ਤੁਹਾਡੇ। ਤੁਹਾਡੇ ਕੋਈ ਅੰਡਰ ਕੋਈ ਵਧੀਆ ਜਿਹੀ ਕੋਈ ਅਕੈਡਮੀ ਹੋਵੇ, ਤੇ ਦੱਸਿਓ।
ਹਾਂ-ਹਾਂ ਕਾਫੀ ਅਕੈਡਮੀਆਂ ਹੁੰਦੀਆਂ, ਆਪਣਾ ਪੰਜਾਬ ਸਾਈਡ ਬਹੁਤ ਹੈ ਹਰਿਆਣਾ ਸਾਈਡ ਬਹੁਤ ਹੈਗੀਆਂ ਅਕੈਡਮੀਆਂ। ਕੀ ਕਰ ਕੀ ਰਿਹਾ, ਮੁੰਡਾ ਹੁਣੇ ਫਿਲਹਾਲ।
ਮੁੰਡੇ ਨੇ ਅਜੇ ਜੇ ਪਲੱਸ ਟੂ ਕੀਤੀ ਏ।
ਅੱਛਾੱ ਮੁੇ ਪਲੱਸ ਟੂ ਕੀਤੀ ਹੈ, ਵੈਸੇ ਖੇਲਦਾ ਮੁੰਡਾ
ਹੈਗਾ ਆ ਕ੍ਰਿਕਟ ਵਿੱਚ।
ਚੱਕਰੀ ਘ ਇੰਟਰਸਟ ਹੈਗਾ, ਅੱਛੀ ਗੱਲ ਹੈ, ਵਧੀਆ ਫੇਰ ਤਾਂ ਦੇਖੋ। ਇੰਟਰਸਟ ਹੈਗਾ, ਨਾ ਕਿਹੜੀ ਗੇਮ ਚ ਖੇਲ ਲੈ ਲੈੱਥਰ ਚ ਖੇਲ ਰਿਹਾ ਜਿਨਸ ਦੀ ਬੋਲ ਨਾਲ ਖੇਲ ਰਿਹਾ।
ਮਤਲਬ ਕਦੀ ਉਹ ਜੀਨਸ ਵਿੱਚ ਹੀ ਖੇਲਦਾ ਆ, ਕਈ ਵਾਰ ਲੈੱਥਰ ਚ ਵੀ ਖੇਲ ਲੈਂਦਾ ਆ।
ਅੱਛਾ-ਅੱਛਾ। ਨਹੀਂ ਦੇਖੋ ਦੇਖਿਆ ਜਾਏ ਤਾਂ ਸਕੋਪ ਬਹੁਤ ਹੈ, ਕ੍ਰਿਕਟ ਲਾਈਨ ਵਿੱਚ।
ਹਾਂਜੀ
ਤੇ ਪਰ ਐ ਬੰਦਾ। ਅੱਛਾ ਖੇਲਣਾ ਹੋਣਾ ਚਾਹੀਦਾ, ਦੇਖੋ ਥੋੜਾ ਲੱਕ ਦੀ ਵੀ ਜ਼ਰੂਰਤ ਹੁੰਦੀ ਹੈ।
ਹਾਂ ਉਹ ਤੇ ਹੈ।
ਕੋਈ ਗੱਲ ਨੀ ਤੁਸੀਂ ਅਕੈਡਮੀ ਵਗੈਰਾ ਜੁਆਇਨ ਕਰਾਓ, ਮੁੰਡੇ ਨੂੰ। ਨਾਲ ਨਾਲ ਸਟੱਡੀ ਜ਼ਰੂਰ ਕਰਵਾਾਈ ਜਾਈਓ, ਕਿਉਂਕਿ ਕੁਛ ਵੀ ਗੇਮ ਦੇ ਨਾਲ ਸਟੱਡੀ ਬੜੀ ਜ਼ਰੂਰੀ ਹੁੰਦੀ ਹੈ।
ਹਾਂਜੀ-ਹਾਂਜੀ, ਉਹ ਤੇ ਹੈ ਤੁਹਾਡੇ ਗੱਲ ਸਹੀ ਹੈ।
ਠੀਕ ਹੈ ਨਾ ਕਈ ਵਾਰ ਬੰਦਾ ਚਲੋ, ਆਪਣੀ ਤਰਫ ਤੇ ਪੂਰੀ ਕੋਸ਼ਿਸ਼ ਕਰਦਾ ਹੈ। ਤੇ ਕਈ ਵਾਰ ਦੇਖੋ, ਕਈ ਵਾਰ ਅੱਗੇ ਵੀ ਨਹੀਂ ਨਿਕਲ ਪਾਉਂਦਾ ਬੰਦਾ। ਡਿਸਟ੍ਰਿਕਟ ਲੈਵਲ ਤੋਂ ਹੀ ਵਾਪਿਸ ਆ ਜਾਂਦਾ।
ਅੱਛਾ ਜੀ,
ਸਟੇਟ ਲੈਵਲ ਤੋਂ ਵਾਪਿਸ ਆ ਜਾਂਦਾ, ਤੇ ਬੰਦੇ ਨਾਲ-ਨਾਲ, ਆਪਣੀ ਪੜ੍ਹਾਈ ਜ਼ਰੂਰ ਕਰਨੀ ਚਾਹੀਦੀ ਹੈ, ਕਈ ਵਾਰ ਉਹਦੇ 'ਚ ਅਗਰ ਨਹੀਂ ਨੰਬਰ ਲਗਾ ਬੰਦਾ ਜੋਬ। ਕਰ ਸਕਦਾ, ਨਾ ਉਸ ਤੋਂ ਬਾਅਦ
ਹਾਂਜੀ-ਹਾਂਜੀ, ਉਹ ਤੇ ਹੈ।
ਗ੍ਰੈਜੂਏਸ਼ਨ ਵਗੈਰਾ ਬੜੀ ਜ਼ਰੂਰੀ ਹੁੰਦੀ ਹੈ, ਕ੍ਰਿਕਟ ਆਪਣੀ ਜਗ੍ਹਾ ਠੀਕ ਹੈ ਪੜ੍ਹਾਈ। ਜਗ੍ਹਾ ਠੀਕ ਹੈ।
ਹਾਂਜੀ-ਹਾਂਜੀ-ਹਾਂਜੀ ਉਹ ਤੇ ਹੈ।
ਬਾਈ ਉਹ ਕ੍ਰਿਕਟ ਅਗਰ ਓਹ ਪ੍ਰੋਪਰ ਖੇਲਦਾ, ਫੇਰ ਤੇ ਕਿਸੇ ਕੋਈ ਅਕੈਡਮੀ ਜੁਆਇਨ ਕਰ ਲਿਆ। ਜੀ ਤੇ ਆਪਣਾ ਪ੍ਰੈਕਟਿਸ ਕਰੇ। ਅਤੇ ਅੱਛਾ ਰਹੇਗਾ ਅੱਗੇ ਨਿਕਲ ਜੇਗਾ ਦੇਖੋ, ਇਹਦੇ 'ਚ ਅਗਰ ਟੈਲੈਂਟ ਹੈਗਾ।
ਹਾਂਜੀ,
ਫੇਰ ਬੰਦਾ ਅੱਗੇ ਨਿਕਲ ਸਕਦਾ। ਕੋਈ ਦਿੱਕਤ ਵਾਲੀ ਗੱਲ ਨਹੀਂ ਹੈ, ਬੋਲਿੰਗ ਕਰਉਂਦਾ ਬੋਲਿੰਗ ਦੀ ਵੀ ਪ੍ਰੈਕਟਿਸ ਕਰੇ। ਜ਼ਿਆਦਾ ਤੋਂ ਜ਼ਿਆਦਾ ਕਰੇ ਮਿਹਨਤ ਕਰ ਘਰੇ ਬੰਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ, ਧੁੱਪ ਨਾ ਦੇਖੇ ਛਾਹ ਨਾ ਦੇਖੇ। ਬਸ ਬੰਦਾ ਪ੍ਰੈਕਟਿਸ-ਪ੍ਰੈਕਟਿਸ-ਪ੍ਰੈਕਟਿਸ ਕਰਦਾ ਰਹੇ ਹੋਰ ਕੀ।
ਉਹ ਤੇ ਹੈ, ਤੁਹਾਡੇ ਗੱਲ ਸਹੀ ਹੈ।
ਬਾਈ ਹੋਰ ਕੀ ਪੁੱਛਦੇ ਆ, ਭਾਈ ਚੱਲਦਾ ਰਹਿੰਦਾ ਵੇ। ਜ਼ਿੰਦਗੀ ਹੈ ਤੇ ਦੇਖੋ, ਅੱਗੇ ਖੇਲੇੇਗਾ ਵਧੀਆ ਤੇ ਅੱਗੇ ਚੱਲ ਜਾਏਗਾ।
ਹਾਂਜੀ-ਹਾਂਜੀ,
ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ?
ਵਧੀਆ ਜੀ ਵਧੀਆ ਕਿਰਪਾ ਮਾਲਕ ਦੀ, ਤੁਸੀਂ ਦੱਸੋ?
ਚਲੋ ਮਹਾਰਾਜ ਕਿਰਪਾ ਕਰਓ ਵਧੀਆ, ਸਗੋਂ ਗਏ ਨੀ ਕਿੱਥੇ ਘੁੰਮਣ।
ਨਹੀਂ-ਨਹੀਂ। ਐ ਸਾਰੀ ਮੁਸ਼ਕਿਲ ਟਾਈਮ ਲੱਗਿਆ ਨਾਲੇ ਥੋੜਾ ਘਰਦਾ ਥੋੜਾ ਕੰਮ ਸੀ ਇਸ ਕਰਕੇ।
ਅੱਛਾ ਘਰ ਦਾ ਕੰਮ ਵਗੈਰਾ ਕਰਾਹਾ।
ਆਹੋ, ਓ ਤਾਂ ਲੈਗੇ, ਫੇਰ ਕੱਲ ਕਿੱਧਰ ਹੈਗਾ ਮੈਚ ਤੁਆਡਾ।
ਬਾਹ ਲੋਕਲ ਈ ਖੇਡਦੇ ਰੈਂਦੇ ਆ ਬਸ ਜੈਦਾ ਦੂਰ ਨੀ ਜਾਈਦਾ। ਫੇਰ ਸ਼ਹਿਰ ਚ ਈ ਖੇਲ ਲਈ ਦਾ।
ਠੀਕ ਏ ਬੰਦਾ ਟਾਈਮ ਪਾਸ ਹੋ ਜਾਂਦਾ ਇੰਜੋਯਮੈਂਟ ਹੋ ਜਾਂਦੀ ਥੋੜੀ।
ਹਾਂ, ਸਈ ਗੱਲ ਐ।
ਫਿੱਟ ਰੈਂਦਾ ਐ ਬੰਦਾ।
ਫੀਟ ਫੁਟ ਰੈਂਦਾ ਜਿਮ-ਜਿਮ ਜੁਇਨ ਕਰ ਲਈ ਦੀ ਐ ਕਦੀ ਜਿਮ ਚੱਲੀ ਦਾ ਕਦੀ। ਕ੍ਰਿਕੇਟ ਖੇਲ ਲਈ ਦੀ ਹੋਰ ਕੇ
ਓ ਤੇ ਹੈ।
ਆਪਣਾ ਟਾਈਮ ਪਾਸ ਚਲਦਾ ਰੈਂਦਾ ਜੀ। ਥੋੜਾ-ਥੋੜਾ ਗੇਮਾਂ ਹਰ ਗੇਮ ਚ ਪਾਰਟੀਸਪੇਟ ਵਗੈਰਾ ਕਰ ਲਈਦਾ।
ਰਾਈਟ ਟਾਈਮ ਕਰਨਾ ਚਾਈਦਾ ਜਿਵੇਂ ਹੁਣ ਤੁਸੀਂ ਵੇਖ ਲਓ ਅੱਜ ਕਲ ਜਨਰੇ ਸ਼ਨ ਜ਼ੈਦਾਤਰ ਮੋਸਟਲੀ ਬੱਚੇ ਛੋਟੇ-ਛੋਟੇ ਬੱਚੇ ਨਸ਼ਾ ਕਰਨ ਲੱਗ ਗਏ ਨੇ। ਕੋਈ ਖੇਡਾਂ ਵੱਲ ਜਾਂਦਾ ਈ ਨਈ।
ਨਈ ਓ ਤੇ ਗੱਲ ਐ ਨਸ਼ਿਆਂ ਵੱਲ ਦੇਖੋ ਜੋ ਵੀ ਬੰਦਾ ਨਸ਼ਾ ਕਰਦਾ ਓ ਗਲਤ ਗੱਲ ਐ। ਬੰਦਾ ਇੱਕ ਖੇਡਾਂ ਚ ਅੱਗੇ, ਖੇਡਾਂ ਚ
ਪੰਜਾਬ ਸਾਈਡ ਕਾਫੀ ਬੱਚੇ ਮਤਲਬ ਕੀ ਹੈਗੇ ਆ ਜੇੜੇ ਖੇਡਦੇ ਵਦੀਆ ਖੇਡਦੇ ਆ।
ਹਾਂ, ਆਪਣੀ-ਆਪਣੀ ਸਟੇਟ ਦੀ ਗੱਲ ਹੂੰਦੀ ਐ ਪਰ ਆਮ ਬੰਦਾ ਪੱਕਾ ਰਵੇ ਲੋਕੀ ਪਤਾ ਕੀ ਐ ਹਰ ਕੋਈ ਕਿਸੇ ਨੂੰ ਨਸ਼ਾ ਨਈ ਲਾਂਦਾ ਆਪਣੀ ਸੰਗਤ ਮਾੜੀ ਹੁੰਦੀ ਐ ਬੰਦੇ ਦੀ।
ਓ ਤੇ ਹੈ ਤੁਆਡੀ ਗੱਲ ਸਈ ਐ।
ਬੁਰੀ ਸੰਗਤ ਚ ਨਾ ਪਓ ਆਪਣਾ ਅੱਛੀ ਸੰਗਤ ਵਿੱਚ ਰਏ ਬੰਦਾ।
ਹੂੰ।
ਕੋਈ ਗ਼ਲਤ ਕੰਮ ਨਾ ਕਰੇ ਦੇਖੋ ਬੁਰੀ ਸੰਗਤ ਹਮੇਸ਼ਾ ਫੱਸਾ ਈ ਦਿੰਦੀ ਐ ਬੰਦੇ ਨੂੰ।
ਓ ਤੇ ਹੈ ਭਾਜੀ ਤੁਆਡੇ ਗੱਲ ਸਈ ਏ।
ਜਿੱਦ ਨੀ ਵਧਣ ਦਿੰਦੀ ਕਿਸੇ ਨੂੰ ਵੀ, ਐ ਈ ਹੈ ਸਈ ਬੰਦਿਆ ਨਾਲ ਰਓ। ਸਈ ਉੱਠਣਾ ਬੈਠਣਾ ਰੱਖੋ ਆਪਣਾ ਨਸ਼ਿਆਂ ਤੋਂ ਦੂਰ ਰਓ ਸ਼ਰੀਰ ਵੱਲ ਜ਼ੈਦਾ ਧਿਆਨ ਦੋ ਅੱਜ ਕੱਲ੍ਹ ਤਾਂ ਐਈ ਚੱਲਦਾ।
ਓ ਤੇ ਹੈ
ਕੁਛ ਨੀ ਹੈਗਾ ਨਸ਼ਿਆਂ ਚ ਜ਼ਿੰਦਗੀ ਖ਼ਰਾਬ ਕਰਨ ਦੀ ਗੱਲ ਐ ਵੈਸੇ ਦੇਖਿਆ ਜਾਏ ਤਾਂ।
ਓ ਤੇ ਸਈ ਗੱਲ।
ਘਰ ਦੇ ਵੀ ਰੁਲਦੇ ਆ ਪਿੱਛੇ। ਹਾਂ, ਕਦੀ ਕਦਾਰ ਖੇਲਿਆ ਸੰਡੇ-ਸੰਡੇ ਖੇਲੀ ਦਾ ਜੀ। ਓਂਜ ਟਾਈਮ ਨੀ ਲੱਗਦਾ ਸਾਨੂੰ। ਹੋਰ ਕੀ ਸੰਡੇ ਕਦੀ ਟੈਮ ਪਾਸ ਕਰ ਲਈਦਾ, ਯਾਰਾਂ ਦੋਸਤਾਂ ਨਾਲ ਮਿਲ ਕੇ
ਹਾਂ ਓ ਤੇ ਹੈ।
ਘੁੰਮਣ ਚਲੇ ਗਏ, ਕਦੀ ਕਿੱਥੇ ਚਲੇ ਗਏ, ਮਨ ਬੜਾ ਕਰਦਾ ਘੁੰਮਣ ਤੇ ਹੁਣ ਐਨੀ ਗਰਮੀ ਹੈ, ਠੰਡੀ ਜਗਾ ਜਾਣ ਤੇ ਮਨ ਕਰੀਏ, ਪਰ ਕਈ ਵਾਰ ਟਾਈਮ ਨਹੀਂ ਲੱਗ ਪੈਂਂਦਾ। ਇਸ ਕਰਕੇ ਮਨ ਹੀ ਨੀ ਕਰਦਾ ਕਿਤੇ ਦੂਰ ਜਾਣ ਤੇ ਹੋਰ ਕੀ ਹੋਰ ਤੁਸੀਂ ਨੀ ਗਏ ਕਿੱਥੇ ਘੁੰਮਣ ਫਿਰਨ ਗੁਰਦੁਆਰੇ ਜਾਂਦੇ ਹੁੰਦੇ ਸੰਡੇ ਵਗੈਰਾ ਤੁਸੀਂ ਹੈਨਾ।
ਹਾਂ ਉਧਰ ਹਾਂਜੀ -ਹਾਂਜੀ ਉਥੇ ਜਾਂਨੇ ਹਾਂ।
ਚਲੋ ਅੱਛੀ ਗੱਲ ਹੈ ਹਰ ਐਤਵਾਰ ਜਾਂਦੇ ਹੋ?
ਹਾਂਜੀ, ਹਾਂਜੀ ਹਰ ਸੰਡੇ
ਹਰ ਐਤਵਾਰ ਜਾਂਦੇ ਆ ਅੱਛਾ, ਪਾਠ ਪੂਜਾ ਕਰਦੇ ਹੋ, ਹੈ ਪੂਰੀ।
ਉਹ ਤੇ ਹੈ ਮਾਲਕ ਕਰਵਾਉਂਦਾ ਅਸੀਂ ਕੌਣ ਹੁੰਦੇ ਹਾਂ ਕਰਨ ਵਾਲੇ।
ਹੋਣੇ ਤੁਹਾਡੇ ਉੱਥੇ ਵੀ ਇਤਿਹਾਸਿਕ ਗੁਰਦੁਆਰੇ ਦੇ ਕਾਫੀ ਹੋਣੇ ਆ ਉਥੇ ਤੁਹਾਡੀ ਸਾਈਡ ਵੀ?
ਹਾਂਜੀ -ਹਾਂਜੀ ਹੈਗੇ ਨੇ ਇਤਿਹਾਸਿਕ ਗੁਰਦੁਆਰਾ ਹੈਗਾ ਆਪਣਾ ਇੱਥੇ ਹੈਗਾ ਆ। ਗੁਰਦੁਆਰਾ ਪਾ ਸਿੰਘ ਹੋ ਗਿਆ ਬੁੜਆ ਸਾਹਿਬ ਆਪਣਾ ਗੁੜੇ ਸਾਹਿਬ ਗੁਰਦੁਆਰਾ ਹੋਵੇਗਾ
ਚਲੋ ਅੱਛੀ ਗੱਲ ਹੈ, ਜਾਣਾ ਚਾਹੀਦਾ ਸੀ ਸਭ ਨੂੰ ਜਾਣਾ ਚਾਹੀਦਾ।
ਹਾਂਜੀ-ਹਾਂਜੀ।
ਹੋਰ ਘਰ ਚ ਕੌਣ ਕੌਣ ਤੁਹਾਡੇ
ਘਰ ਚ ਆਪਣਾ ਮੈਂ ਆ, ਛੋਟਾ ਬ੍ਰਦਰ ਆ, ਸਿਸਟਰ ਆ, ਤੇ ਮੰਮੀ ਆ ਬਸ
ਅੱਛਾ ਹੋਰ
ਥੱਲੇ ਤਾਏ ਵਗੈਰਾ ਤਾਈ ਹੋਰ ਹੈਗੇ ਨੇ ਤਾਏ ਤਾਇਆ ਜੀ ਤਾਈ ਜੀ ਇਹ ਦੋਨਾਂ ਦੇ ਦੋ ਮੁੰਡੇ।
ਤੇ ਜੁਆਇੰਟ ਫੈਮਲੀ ਹੈਗੀ ਤੁਹਾਡੀ
ਹਾਂ ਹਾਂਜੀ
ਅੱਛਾ ਅੱਛਾ ਮਿਲ ਜੁਲ ਕੇ ਰਹਿਣਾ ਚਾਹੀਦਾ ਜੀ।
ਓ ਤੇ ਹੈ।
ਹੋਰ ਸੁਣਾਓ ਨਵੀਂ ਤਾਜੀ ਸੁਣਾਓ।
ਬੱਸ ਬੱਸ ਉੱਤੇ ਈ ਬੈਠੀ ਸੀਗੇ ਜੀ, ਮੌਸਮ ਮਤਲਬ ਸਵੇਰੇ ਬਰਸਾਤ ਆਈ ਏ ਫੇਰ ਧੁੱਪ ਚੜ ਗਈ।
ਅੱਛਾ, ਵਧੀਆ ਹੋ ਗਿਆ ਨਾ ਮੌਸਮ ਫਿਰ
ਹਾਂ ਨਈ ਮੌਸਮ ਤਾਂ ਵਦੀਆ ਹੋ ਗਿਆ ਸਵੇਰੇ ਤੇ ਵਦੀਆ ਸੀ ਜਦੋ ਧੁੱਪ ਚੜੀ ਓ ਫਿਰ ਪੜਾਸ਼ ਜੀ ਮਾਰਨ ਲੱਗ ਗੀ ਸੀ। ਹਮ
ਹਾਂ ਫਿਰ ਉਮਾ ਸਾਹਿਬ ਜੀ ਹੋ ਜਾਂਦੀ ਆ ਤੇ ਗੱਲ ਸਹੀ ਐ ਉਹੀ ਬੰਦਾ ਬਰਸਾਤ ਨਾ ਤੇ ਬਾਰ ਨਿਕਲਣ ਦਿੰਦੀ ਏ ਹੋਰ ਕੀ ਬੰਦੇ ਦੇ
ਬਰਸਾਤ ਪੂਰਾ ਦਿਨ ਆਵੇਂ ਨਾ ਓ ਫੇਰ ਬੈਟਰ ਰੈਂਦਾ ਜੈਵੇਂ ਕਿ ਮੌਸਮ ਬਣਿਆ ਰੇ ਕਨ ਮਨ ਲੱਗੀ ਰਵੇ। ਐ ਕੀ ਸਵੇਰੇ ਆਈ ਇੱਕੋ ਦਮ ਫੇਰ ਐ ਬੰਦ ਹੋਗੀ ਫਿਰ ਧੁੱਪ ਚੜ੍ਹਗੀ ਆ ਸਾਰ ਗੁੰਮਸ ਹੋ ਜਾਂਦੀ ਫੇਰ। ਭੜਾਸ ਮਾਰਦੀ ਸਾਰੀ ਉਹ
ਸਈ ਗੱਲ ਏ ਗਰਮੀ ਬੜੀ ਹੋ ਜਾਂਦੀ ਜੀ ਹੁਣ ਧੁੱਪ ਨਿਕਲੇਗੀ ਫਿਰ ਹੋਰ ਦਿੱਕਤ ਹੋਜੇਗੀ ਤਾਂ
ਸਈ ਗੱਲ ਏ, ਹੁਣ ਓੱਤੇ ਮਸੇ ਥੋੜੀ ਬੌਤ ਤੇ ਹਵਾ ਚੱਲਦੀ ਪਈ ਏ।
ਆਹੋ ਹੁਣ ਮੌਸਮ ਠੀਕ ਹੈ ਚਲੋ ਵਧੀਆ ਹੋਰਗੀ ਪੱਖਾ ਪੁੱਖਾ ਲਾ ਕੇ ਬਓ ਛੱਤ ਤੇ ਬੋਤ ਵਧੀਆ ਹੈਗੀ ਹਵਾ।
ਹਾਂਜੀ-ਹਾਂਜੀ
ਬਾਈ ਏ ਨਾ ਸੰਡੇ ਅੱਜ ਏ ਬਰਸਾਤ ਤੇ ਸਾਰਾ ਸਾਡਾ ਮੈਚ ਈ ਖ਼ਰਾਬ ਹੋ ਜਾਂਦਾ ਹੋਰ ਕੀ।
ਉਹ ਤੇ ਆ ਪੂਰਾ ਦਿਨ ਖਰਾਬ ਇੱਕੋ ਇੱਕੋ ਦਿਨ ਹੁੰਦਾ ਆ ਸੰਡੇ ਦਾ ਬੰਦ ਘੁੰਮਣ ਫਿਰਨ ਜਾਂਦੇ ਆ ਖੇਡਣ ਵਗੈਰਾ ਜਾਂਦਾ ਆ।
ਬਿਲਕੁਲ ਇੱਕ ਦਿਨ ਹੁੰਦਾ, ਸਾਰੇ ਇਕੱਠੇ ਹੁੰਦੇ ਆ ਉਸੀ ਦਿਨ ਹੀ ਬਰਸਾਤ ਆ ਜਾਂਦੀ ਏ ਓ ਸਾਰਾ ਕੰਮ ਈ ਵਿੱਚੇ ਰਹਿ ਜਾਂਦਾ। ਫਿਰ ਬੰਦਾ ਕਹਿੰਦਾ ਜਾਏ ਕਿੱਥੇ। ਤੇ ਨਾ ਜਾਏ ਕੁੱਛ ਪਤਾ ਈ ਨੀ ਲੱਗਦਾ ਹੋਰ ਕੀ। ਬੰਦਾ ਫਿਰ ਸਾਰਾ ਦਿਨ ਘਰ ਹੀ ਬੈਠਾ ਰਹਿੰਦਾ।
ਹਾਂਜੀ- ਹਾਂਜੀ
ਟਾਈਮ ਪਾਸ ਕਰਨਾ ਮੁਸ਼ਕਿਲ ਹੋ ਜਾਂਦਾ ਕੀ
ਸਹੀ ਗੱਲ ਹੈ ਸਾਡੇ ਵੀਰ
ਹੁਣ ਤੇ ਮਸਾਂ ਬੰਦੇ ਕੱਠੇ ਹੁੰਦੇ ਆ ਸੰਡੇ ਨੂੰ। ਬਰਸਾਤ ਦੇ ਚੱਕਰ ਚ ਉਹ ਵੀ ਘਰ ਭੇਜ ਦਿੰਦੇ ਸਾਰੇ ਦੇਖੋ ਸਵੇਰੇ ਆਉਂਦੀ ਹੈ ਕਿ ਨਹੀਂ ਆਉਂਦੀ ਨਹੀਂ ਆਉਣੀ ਨੀ ਚਾਹੀਦੀ ਵੈਸੇ। ਕੇਨਾ ਸਾਰਾ ਸਾਰਾ ਖਰਾਬ ਹੋ ਜਾਂਦਾ ਹੋਰ ਕੀ
ਓ ਤੇ ਹੈ ਬੰਦਾ ਕਿਤੇ ਜਾਨ ਨਾ ਆਨ ਜੋੋਗਾ ਨਾ ਕਿਤੇ ਜਾਨ ਜੋੋਗਾ।
ਬਿਲਕੁਲ -ਬਿਲਕੁਲ ਵੀ ਬੰਦਾ ਕਿਤੇ ਜਾ ਹੀ ਨਹੀਂ ਸਕਦਾ ਨਾ ਘੇਰ ਸਕਦਾ ਨਾ ਕਿਤੇ ਅਤੇ ਗੁਰਦੁਆਰੇ ਜਾ ਸਕਦਾ ਬੰਦਾ ਬਘਾਰ ਹੀ ਬੈਠਾ ਰਹਿੰਦਾ ਸਾਰਾ ਦਿਨ ਕਿੱਥੇ ਜਾਏ ਬੰਦਾ
ਹਾਂਜੀ ਹਾਂਜੀ
ਟਾਈਮ ਪਾਸ ਕਰਨਾ ਮੁਸ਼ਕਿਲ ਹੋ ਜਾਂਦਾ।
ਹੋਰ ਸੁਣਾਓ ਘਰ ਬਾਰ ਵਧੀਆ ਸਭ
ਸਭ ਵਧੀਆ ਭਾਜੀ, ਮਾਲਕ ਦਾ ਸ਼ੁਕਰ ਹੈ, ਕੱਟੀ ਜਾਂਦਾ ਟਾਈਮ ਹੋਰ ਕੀ।
ਮਜ਼ ਵਸ਼ੋ ਕਰ ਰੱਖੀ ਮ ਕਿਰਪਈ ਰੱਖੇ
ਸਹੀ ਗੱਲ ਹੈ। ਹ ਤੇ ਮਤਲਬ ਤੁਸੀਂ ਜਾ ਕ੍ਰਿਕਟ ਵਗੈਰਾ ਅੱਛਾ ਹੈਗਾ ਮੈਚ
ਆਹ ਲੋਕਲ ਹੀ ਹੈਗਾ ਸਾਡਾ, ਨਹੀਂ ਨਹੀਂ ਆਪਾਂ ਤਾਂ ਇੰਜੋਏਮੈਂਟ ਹੀ ਕਰਦੇ ਹਾਂ ਖਾਲੀ
ਉਹ ਨਹੀਂ -ਨਹੀਂ ਠੀਕ ਹੈ, ਥੋੜਾ ਬਹੁਤਾ ਟਾਈਮ ਪਾਸ ਕਰਨਾ ਜ਼ਰੂਰੀ ਹੁੰਦਾ ਜੀ ਦੇਖੋ ਘਰ ਬੈਠੇ ਬੰਦਾ ਬੋਰ ਹੋ ਜਾਂਦਾ। ਬੰਦੇ ਨੂੰ ਕੁਛ ਨਾ ਕੁਛ ਗੇਮ ਜ਼ਰੂਰ ਖੇਲਦੀ ਰਹਿਣੀ ਚਾਹੀਦੀ ਹੈ।
ਹੂੰ।
ਹੋਰ ਵੀ ਕਿੱਥੇ ਆਏਗਾ, ਜਾਏਗਾ, ਸੌ ਬੰਦਿਆਂ ਨਾਲ ਬੰਦਾ ਮਿਲਦਾ ਘਰ ਬੈਠਾ ਬੰਦਾ ਕੀ ਕਰੇਗਾ ਹੋਰ ਕੀ।
ਸਈ ਗੱਲ ਸਈ ਗੱਲ ਬੰਦਾ ਇੱਕ ਦੂਜੇ ਨੂੰ ਮਿਲਦਾ ਐਕਸਪੀਰੀਅੰਸ ਹੁੰਦੈ ਪਤਾ ਲੱਗਦਾ।
ਜਾਏਗਾ ਬਾਹਰ ਨਵੇਂ-ਨਵੇਂ ਫਰੈਂਡ ਦੋਸਤ ਬਨਦੇ ਨੇ ਬੰਦੇ ਦੇ ਹੋਰ ਕੀ ਏ।
ਉਹ ਤੇ ਆ ਤੁਹਾਡੀ ਗੱਲ ਸਹੀ ਹੈ।
ਹੋਰ ਵਧੀਆ ਸਮ?
ਹੈਗਾ ਬਸ ਆਪਣਾ ਇਧਰ ਮੈਚ ਹੈਗਾ ਕੱਲ।
ਅੱਛਾ ਅੱਛਾ
ਬਾਹਰ ਲੋਕਲ ਈ ਏ ਮਤਲਬ ਐਵੇਂ ਯਾਰ ਦੋਸਤ ਇਕੱਠੇ ਹੋ ਕੇ ਖੇਲ ਲੈਂਦੇ ਆ ਸੰਡੇ ਦੇ ਸੰਡੇ।
ਚਲੋ ਵਧੀਆ ਟੈਮ ਪਾਸ ਹੋ ਜਾਂਦਾ ਹੋਰ ਕੀ। ਚਲੋ ਕਰ ਲੋ ਤੁਸੀਂ ਰੈਸਟ ਫੇਰ ਤੁਹਾਨੂੰ ਵੀ ਮੈਂ ਤੰਗ ਕਰਦਾ ਕਿੱਥੇ।
ਨਹੀਂ ਨਹੀਂ, ਨਹੀਂ ਨਹੀਂ, ਕੋਈ ਗੱਲ ਨਹੀਂ ਜੀ। ਚਲੋ ਠੀਕ ਏ ਠੀਕ ਹੈ ਜੀ ਓਕੇ।